ਹਾਂਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ
ਹੋਰ ਸਭ ਠੀਕ ਹੈ।
ਤੁਸੀਂ ਸੁਣਾਓ ਠੀਕ ਹੋ।
ਹਾਂਜੀ ਹਾਂਜੀ ਵਧੀਆ ਹੋਰ ਕੀ ਕਰੀ ਜਾਂਦੇ ਸੀ।
ਬਸ ਹੁਣ ਫ੍ਰਰੀ ਹੋਏ ਸੀ ਮੈਂ ਕਿਹਾ ਜਦੋਂ ਤੁਹਾਡਾ ਫੋਨ ਆਇਆ ਮੈਂ ਕਿਹਾ ਚੱਲ ਦਸ ਨੂੰ ਕੁ ਮਿੰਟ ਗੱਲ ਕਰ ਲੈਨੇ ਕੋਈ ਨੀ।
ਹਾਂਜੀ, ਹੋਰ ਹੋਰ ਦੱਸੋ ਅੱਜ ਕੀ ਬਣਾਇਆ ਤੇ ਕੀ ਖਾਧਾ ਤੁਸੀਂ
ਅੱਛਾ ਅੱਜ ਅਸੀਂ ਮਤਲਬ ਕੀ ਚਾਵਲ ਸੀ ਸਾਡੇ ਰਾਤ ਦੇ ਅਸੀਂ ਉਹ ਫਰਾਈ ਕਿਤੇ ਸਬਜ਼ੀਆਂ ਪਾ ਕੇ ਕੱਟ ਕੇ ਬਰੀਕ ਬਰੀਕ ਕੇ ਸਾਰੀਆਂ ਸ਼ਿਮਲਾ ਮਿਰਚ ਹਾਂਜੀ ਬਨਿਆਨੀ ਹੋ ਗਈ ਸਬਜ਼ੀਆਂ ਦੀ ਹੋਰ ਨਾਲ ਮਿੱਸੀ ਰੋਟੀ ਬਣਾਈ ਹੈ, ਹਾਂ ਬੱਚੇ ਨੀ ਖਾਂਦੇ ਨਾ ਚੌਲ ਚਾਲ ਮਿਰਚ ਮਿਰਚ ਵਾਲੇ ਫਿਰ ਉਹਨਾਂ ਰੋਟੀ ਬਣਾਤੀ ਹੈ, ਫੇਰ ਮੈਂ ਘਿਆ ਤੋਰੀ ਪਈ ਸੀ ਮੈ ਖ਼ਰਾਬ ਹੋ ਜਾਏਗੀ ਇਹਨਾਂ ਨੇ ਬਣਾਉਣੀ ਨੀ ਮੈਂ ਘਿਆ ਤੋਰੀ ਬਣਾ ਲਈ
ਅੱਛਾ। ਅੱਛਾ, ਰਾਈਸ ਵੀ ਬਣਾਏ, ਮਿਸੀ ਰੋਟੀ ਵੀ ਬਣਾਈ ਤੇ ਘਿਆ ਤੋਰੀ ਬਣਾਈ, ਹਾਂ ਇਹੀ ਹੈ ਫਿਰ ਬੱਚੇ
ਹੋਰ ਬਸ ਕਿੰਨੇ ਦਿਨ ਹੋ ਗਏ ਪਈ ਹੋਈ ਸੀਂ ਪੰਜ ਛੇ ਦਿਨ, ਮੈਂ ਕਿਹਾ ਖਰਾਬ ਹੋ ਜਾਏਗੀ ਮੈਂ ਕਿਹਾ ਤੁਸੀਂ ਬਣਾਉਣੀ ਨੀ ਨਾ ਖਾਣੀ ਆ ਤੇ ਮੈਂ ਤੇ ਬਣਾ ਕੇ ਖਾਵਾਂ ਆਹੋ ਉਹ ਇੱਕ ਕੋਲੀ ਬਣ ਗਈ ਬੜੀ ਵਧੀਆ ਅੱਧੀ ਅਧੀ ਖਾਲੀ ਨੂੰ ਨੌ ਸਸ
ਅੱਛਾ ਚੱਲ ਵਧੀਆ ਹੋਰ ਕੀ ਹੈ।
ਫੁਲਕਾ ਲਿਆ ਨਾਲ ਥੋੜਾ ਥੋੜਾ ਚੋਲ ਲੈ ਲਏ ਹਾ, ਬਸ ਟਿਡ ਪਰਨਾ ਨਾਲ ਦਹੀਂ ਦੂਹੀਂ ਹੋ ਜਾਂਦਾ ਘਰ ਬਦਲਾਇਆ ਤੇ ਰੋਜ ਹੁੰਦਿਆਂ ਹੀ ਨੇ
ਦਹੀਂ ਤੇ ਹੋਣਾ ਆਮ ਹੀ ਹੈ ਘਰੇ ਮੈਂ ਤੇ ਅੱਗੇ ਮੇਰੀ ਕੁੜੀ ਆਈ ਦੀ ਸੀ ਉਹਨੂੰ ਮੈਂ ਉਹ ਕਹਿੰਦੀ ਮੰਮੀ ਅੱਜ ਮੈਂ ਚਾਵਲ ਖਾਣੇ ਹੈ। ਬਲਕਿ ਚਾਵਲ ਤਾਂ ਡੇਲੀ ਗੁੜੀਆਂ ਕਰਕੇ ਬਣਦੇ ਹੀ ਹੈ। ਉਹ ਫਿਰ ਨਾਲ ਬਣਾਏ ਕੱਦੂ ਕੱਦੂ ਦੇ ਨਾਲ ਨਾ ਚਾਵਲ ਬੜੇ ਸਵਾਦ ਲੱਗਦੇ ਆ
ਹੂੰ ਹੂੰ
ਲੋਹੇ ਨਾਲ ਚਾਵਲ ਉਹਨੂੰ ਤੇ ਦੇਸੀ ਘਿਓ ਪਾ ਕੇ ਇੰਨਾ ਮਜ਼ਾ ਆਦਾ ਨਾ
ਹਾਂਜੀ।
ਨਾ ਮੇਰੀ ਦੋਤੀ ਹੈ ਨਾ ਦੋ ਉਹਨੇ ਇੰਨੇ ਖੁਸ਼ ਹੋਕੇ ਖਾਧੇ ਨਾ।
ਅੱਛਾ-ਅੱਛਾ
ਮੈਂ ਕਿਹਾ ਹੁਣ ਤੂੰ ਉੱਥੇ ਜਾਏਗੀ ਨਾ ਆਪਣੇ ਘਰ ਤੇ ਇਹਨੂੰ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਖਵਾਈ
ਹੈਨਾ ਮਤਲਬ ਕੀ ਸਾਡੇ ਵੀ ਕੁੜੀਆ ਛੋਟੀ ਜਿਹੀ ਹੈ। ਉਹ ਫਿਕੀਆ ਚੀਜਾ ਨੀ ਖਾਂਦੇ ਕਰਾਰੀਆ ਮੰਗਦੀ ਆ।
ਕਰਾਰੀਆਂ ਮੰਗਦੇ ਵੀ ਇਝ ਆ, ਤੇ ਬਸ ਉਹਤੇ ਖਾਈ ਵਧੀਆ ਸਵਾਦ ਨਾ ਹੁਣ ਮੈਂ ਆਪਣੀ ਗ ਕੁੜੀਆਂ ਨੇ ਕਿਹਾ ਕਹਿੰਦੀ ਹਾਂ ਸਾਡੇ ਵੈਸੇ ਮੰਮੀ ਬਣਾਉਂਦੇ ਤੇ ਹੈਗੇ ਭਾਬੀ ਬਣਾਉਂਦੇ ਆ ਪਰ ਮਰਜ਼ੀ ਨਾਲ ਖਾਂਦੀ ਹੈ ਉਹ
ਹਾਂ।
ਹਾਂ ਮੈ ਕਿਹਾ ਅੱਜ ਕੱਲ੍ਹ ਦੇ ਬੱਚੇ
ਨਹੀਂ ਪਰੌਂਠੀ ਹੁਣ ਜਿਵੇਂ ਹੁਣ ਸਿੰਪਲ ਪਰੌਂਠੇ ਹੁੰਦੀ ਹੈ ਲੂਣ ਮਿਰਚਾਂ ਵਾਲੀ ਜਵੈਨ ਵਾਲੀ ਉਹ ਤੇ ਬੱਚੇ ਨੂੰ ਅਸੀਂ ਘਿਓ ਨਾਲ ਵੀ ਦੇ ਦਿੰਦੇ ਆ ਹਾਂ ਉਹ ਵੀ ਸਵਾਦ ਨਾਲ ਬੱਚੇ ਖਾ ਲੈਂਦੇ ਆ ਘਿਓ ਨਾਲ
ਹੂੰ ਹੂੰ ਨਹੀਂ ਤਾਂ ਬੱਚੇ ਵਸ
ਆਹ ਹੁਣ ਵੀ ਦੇਖੋ ਦਹੀਂ ਵੀ ਸੀ ਬਜ਼ਾਰੇ ਮੱਖਣ ਦੀ ਟਿੱਕੀ ਵੀ ਪਾਈ ਸੀ ਮੈਂ ਜੋ ਮੰਗਦੇ ਦੇ ਦੇ ਬੱਚਿਆਂ ਨੂੰ, ਕਹਿੰਦਾਂ ਨਹੀਂ ਘਿਓ ਹੀ ਲਾਨਾ, ਘਿਓ ਹੀ ਲਾਨਾ ਐ। ਹਾਂ ਫਿਰ ਘਿਓ ਉਤੇ ਰੋਟੀਆਂ ਚ ਲਾ ਲਾ ਕੇ ਤੇ ਚੜੁ ਚੜ ਤਾ ਓਹਦੇ ਚ ਡੁਬੋ-ਡੁਬੋ ਕੇ ਖਾਈ ਰੋ
ਹਾਂ।
ਦਹੀਂ ਕਹਿੰਦੇ ਬਾਅਦ ਚ ਖੰਡ ਵਾਲੀ ਖਾਨੀ ਐ ਫਿਰ ਖੰਡ ਵਾਲੀ ਦਈ ਖਾਦੀ। ਬੱਚਿਆਂ ਦਾ ਪਤਾ ਨੀ ਲੱਗਦਾ ਕੋਈ ਮੂਡ ਦਾ
ਹਾਂਜੀ ਇਹ ਤੇ ਹੈ ਹੀ ਐ, ਬੱਚਿਆਂ ਦਾ ਕੋਈ ਪਤਾ ਨੀ ਪਰ ਐ ਹੁੰਦਾ ਬੱਚਿਆਂ ਨੂੰ ਤਾਂ ਖੁਸ਼ ਕਰ ਦੋ ਸਮਝੋ ਰੱਬ ਨੂੰ ਖੁਸ਼ ਕਰਤਾ।
ਆਪ ਚਾਏ ਬੰਦਾ ਕਹਿੰਦਾ ਖਾਏ ਨਾ ਖਾਏ ਬੱਚਿਆਂ ਉਹਨਾ ਨੂੰ ਖਵਾਓ।
ਹਾਂ ਨਾ ਤੇ ਹੁਣ ਲੱਗੀ ਪਈ ਹੈ ਬੁੱਕਸ ਪੜ੍ਹੀ ਜਾਂਦੀ ਐ। ਕਦੇ ਪੜ੍ਹ ਲਈਦਾ, ਕਦੇ ਕੁਛ ਕਰ ਲਿਆ ਇ ਤੰਗ ਕਰਦੀ ਐ, ਉਹ ਤਾਂ, ਉਹ ਤੰਗ ਨਹੀਂ ਕਰਦੀ ਬਸ ਅਪਨਾ ਆਰੇ ਲੱਗੀ ਰਹਿੰਦੀ, ਇਹਨੂੰ ਹੁੰਦਾ ਮੇਰੇ ਨਾਲ ਇੱਕ ਬੱਚਾ, ਇੱਕ ਜਨਾ ਨਾ ਰਵੇ ਖੇਲਣ ਨੂੰ।
ਹਾਂ ਬੱਚੇ ਬਸ ਇੰਜੇ ਈ ਏ, ਬੱਚਿਆਂ ਨੂੰ ਨਾ ਬਸ ਜਾਂ ਅਪਨੇ ਆਰੇ ਆਰੇ ਲਾਈ ਰੱਖ ਖੋਂ ਜਾ ਬਸ ਉੱਨੀ ਫੇਰ ਮੋਬਾਇਲ ਮੰਗਦੇ ਆ
ਮੋਬਾਇਲ ਮੰਗਦੇ ਐ, ਨਹੀਂ ਮੋਬਾਇਲ।ਦੀ ਆਦਤ ਸਾਡੇ ਮੰਮੀ-ਪਾਪਾ ਨੇ ਮੋਬਾਈਲ ਦੀ ਆਦਤ ਨੀ ਪਾਈ ਦੀ।
ਅਸੀਂ ਸਗੋਂ ਕਹਿੰਦੇ ਇਹਨਾਂ ਨੂੰ ਘੰਟਾ-ਘੰਟਾ ਰਾਮ ਕਰਨ ਦਿਆ ਕਰੋ ਥੋੜ੍ਹਾ ਅੱਖਾਂ ਨੂੰ ਰਾਮ ਮਿਲਦਾ।
ਤੇ ਉਹ ਇਹਦੇ ਉਹਨਾਂ ਨੇ ਨਾ ਇਹਨਾਂ ਨੂੰ ਆਦਤਾਂ ਹੀ ਬੜੀ ਵਧੀਆ ਵਧੀਆ। ਪਾਈਆਂ ਦੀਆਂ।
ਹਾਂ। ਰੋਟੀ ਖਾਣੀ ਤਾਂ ਮੋਬਾਈਲ ਲੈਣਾ ਕੁਛ ਕਰਨਾ ਤਾਂ ਮੋਬਾਈਲ ਲੈਣਾ। ਉਹਦੇ ਦੀ ਬਸ ਕੀ ਕਰੀਏ।
ਨਹੀਂ, ਉਹ ਤਾਂ ਸਿਆਣੀ ਐ ਤੰਗ ਨੀ ਕਰਦੀ ਸਾਰਾ ਕੁਛ! ਵਧੀਆ ਘਰ ਜੀ ਆਇਆ ਹੂੰ। ਕਦੀ ਮੰਮਾ ਮੇਰੀ ਮੰਮਾ ਮੇਰੀ ਮੰਮਾ ਬਸ ਮੰਮਾ। ਮੈਂ ਕੁਛ ਨੀ ਕਰ ਰਹੀ ਸੀ ਮੈਂ ਥੋੜ੍ਹੀ ਫਰੀ ਹੋਈ ਸੀ ਮੈਂ ਕਿਹਾ ਚੱਲ ਮੈਂ ਦਸ ਮਿੰਟ ਵੀਹ ਮਿੰਟ ਜਿੰਨਾ। ਟਾਈਮ ਫਰੀ ਆ ਉਹਨਾਂ ਟਾਈਮ ਗੱਲ ਕਰ ਲੈਣੇ ਆ।
ਹਾਂ, ਬਸ ਉਹੀ ਹੁਣ ਸਭ ਦਾ ਟੈਮ ਆ ਨਾ ਲੇਟਣ ਦਾ ਆਰਾਮ ਕਰਨ ਦਾ ਬਸ। ਕੋਈ ਨਹੀਂ ਹੋਰ।
ਹੋਰ।
ਉਧਰ ਮੌਸਮ ਤੁਹਾਡੇ ਕਿੱਦਾਂ ਦਾ।
ਮੌਸਮ ਗਰਮੀ ਬਹੁਤ ਹੈ ਬਈ ਬਹੁਤ। ਬਾਹਰ ਨਿਕਲਣ ਦਾ ਜੀ ਵੀ ਨੀ ਕਰਦਾ ਹਜੇ ਵੀ।
ਹੂੰ, ਬਹੁਤ ਗਰਮੀ ਐ। ਹੁਣ ਅਸੀਂ ਵੀ ਬਾਲ। ਅਸੀਂ ਵੀ ਜਾਣਾ ਕੋਈ ਮਤਲਬ ਕਿ ਆਪਣੇ ਉਹ ਗਰਮੀ ਕਰਕੇ ਮਨ ਨੀ ਕਰਦਾ ਪਿਆ। ਹਾਂ, ਬਸ ਕੁਛ ਟਿਕਟਾਂ ਦਾ ਦੇਖ। ਕਹਿੰਦੇ ਪਏ ਆ ਜਿਦਨ ਹੋਗੀ ਸ਼ਨੀ ਸ਼ੁੱਕਰਵਾਰ ਰਾਤ ਦੀ। ਜਾਂ ਸ਼ਨੀਵਾਰ ਤੜਕੇ ਦੇਖੋ ਹੁਨ ਕਿਸ ਤਰ੍ਹਾਂ ਦੀ ਟਿਕਟ ਹੋਏਗੀ।
ਉਹ ਐ ਨਾ ਮੂ ਮਜ਼ਦੂਰੀ ਬਣ ਜਾਂਦੀ ਜਣਾ ਵੀ ਜਰੂਰ ਪੈ ਜਾਂਦਾ ਨਾ ਆਪਾਂ ਕਈ ਥਾਵਾਂ ਤੇ ਛੱਡ ਦੀਨੇ ਆ ਜਿਹੜੀ ਹੁਣ ਜ਼ਿਆਦਾ ਹੀ ਕਲੋਜ ਹੋ ਜਾਂਦੇ ਨੇੜੇ ਜਾਣਾ ਨਾ ਦੂਰ ਦੀ ਤਾਂ ਆਪਾਂ ਟਾਲ ਕਰ ਜਾਂਦੇ ਆ ਚੱਲ। ਕੋਈ ਨੀ ਫੇਰ ਸਹੀ।
ਬਸ ਆਪਣੇ ਸਾਰੇ ਪਰਿਵਾਰ ਦੇ ਮੈਂਬਰ ਫਿਰ ਇਕੱਠੇ ਹੋ ਜਾਂਦੇ ਨਾ ਆਪਣੇ ਭੈਣ ਭਰਾ ਓ ਫਿਰ ਹਾਂ ਤਾਂ ਫਿਰ ਬੰਦਾ ਕਹਿੰਦਾ। ਚੱਲ ਕੋਈ ਗੱਲ ਨੀ ਚਲੇ ਜਾਂਦੇ ਘਰ ਵੀ ਤਾਂ ਉਹਨਾਂ ਵੱਲ ਧਿਆਨ ਜਾਏਗਾ ਫੇਰ
ਹਾਂ, ਇਹ ਤੇ ਹੈ ਹੀ ਆ ਨਹੀਂ ਵਧੀਆ ਸਗੋਂ ਜਾਣਾ ਵੀ ਚਾਹੀਦਾ ਇਸੀ ਬਾਹਾਂਨੇ ਤੁਸੀਂ ਆਪਣੇ ਭੈਣ ਭਰਾ- ਸਾਰਿਆ ਨੂੰ ਮਿਲ ਲਵੇ ਉਹ ਤੇ ਜਾਇਆ ਵੀ। ਜਾਂਦਾ ਸਪੈਸ਼ਲ ਜੇ ਆਪਾਂ ਕੋ ਸਪੈਸ਼ਲ ਨਿਕਲ ਜੀ ਘਰੋਂ ਬੜਾ ਔਖਾ।
ਹਾਂ, ਗਰਮੀ ਐ ਹੁਣ ਵੇਖੋ ਮੈਂ ਕਹਿੰਦੀ ਮੈਂ ਕੱਟ ਆਪਣੇ ਨੂੰ ਮੈਂ ਕਿਹਾ ਬਸ ਰਾਤ ਦੀ ਕਰਾਈ ਟ੍ਰੇਨ ਕਰਾਣੀ ਹੋਏਗੀ, ਤੇ ਰਾਤੀ ਧੁੱਪ ਧਾਪ ਨੀ ਨਾ ਅੱਖਾਂ ਚ ਪੈਂਦੀ। ਹਾਂ, ਜਾਂ ਤੜਕੇ ਚ ਦੇਖ ਲਈ ਕੋਈ ਕਹਿੰਦਾ ਚਲੋ ਕੋਈ ਨੀ ਦੇਖਦਾ ਪਿਆ ਮੈਂ ਕਿਹਾ ਚੱਲ ਦੇਖ
ਉਹ ਐ ਬੱਚੇ ਵਿਚਾਰੇ ਲੱਗੇ ਰਹਿੰਦੇ ਕਦੀ ਇੱਧਰ ਕਰ ਲੈ ਕਦੀ ਉਹ ਕਰਲਾ ਉਹਨਾਂ ਨੂੰ ਵਿਚਾਰੇ ਪਤਾ ਹੁੰਦਾ ਵੀ ਜਾਣਾ
ਹਾਂ, ਉਹਨਾਂ ਨੂੰ ਆਪਾਂ ਨੈੱਟ ਨੂੱਟ ਤੋਂ ਅੱਜ ਕੱਲ ਦੇਖ ਲੈਂ
ਹਾਂ, ਗੱਲ ਅੱਜ ਕੱਲ ਪੜ੍ਹਾਈਆਂ ਨੇ ਬੱਚਿਆਂ ਨੂੰ ਚੁਸਤ ਕਰਤਾ ਚੀਜ਼ਾਂ ਦੇਖਣ ਹੁਣ ਮੇਰਾ ਬੇਟਾ ਵੀ ਉਹਨੂੰ ਅਸੀਂ ਕਹਿ ਦੀਨੇ ਆ। ਹਰਮਨ ਬੱਚਾ ਇੱਥੇ ਜਾਣਾ ਬੇਟ ਇੱਥੇ ਜਾਣਾ ਉਹ ਆਪੇ ਟਿਕਟ ਟੁਕਟ ਆਪੇ ਦੇਖਦਾ ਆਪੇ ਬੁੱਕ ਕਰਦਾ ਸਾਨੂੰ ਕੁਛ ਨੀ ਪਤਾ।
ਹੂੰ-ਹੂੰ,
ਮੰਮਾ ਤੁਸੀਂ ਟੈਨਸ਼ਨ ਹਾਂਜੀ ਹਾਂਜੀ, ਵਟਸਪਐਪ ਕੱਢਦਾ ਟਿਕਟ ਨੂੰ ਕਰਕੇ ਆਪਣੇ ਪਾਪਾ ਨੂੰ ਕਰਕੇ। ਬਸ ਸਾਨੂੰ ਕਹਿੰਦੇ ਤੁ ਉਹਨੂੰੱ
ਆਹੋ ਫਿਰ ਉਹ ਵੀ ਅੱਗੋਂ ਟ੍ਰੇਨ ਵਾਲਾ ਵੀ ਟਿਕਟ ਮੋਬਾਇਲ ਚ ਦੇਖ ਲੈਂਦੇ ਐ।
ਹਾਂਜੀ-ਹਾਂਜੀ ਅੱਜ-ਕੱਲ ਸਿਸਟਮ ਵੀ ਬੜਾ ਵਧੀਆ ਚੱਲ ਰਿ ਕਹਿੰਦਾ ਅੱਜ-ਕਲ ਟਿਕਟਾਂ ਫੋਨਾਂ ਤੇ ਬੁਕ ਹੁੰਦੀਆ। ਨਾਲ ਫੋਨਾਂ ਤੇ ਇੱਕ ਦੂਜੇ ਨੂੰ ਭੇਜੀ ਵੀ ਜਾਂਦੀ ਐ।
ਹਾਂਜੀ।
ਵਧੀਆ ਸਿਸਟਮ ਐ।
ਹੂੰ।
ਹੋਰ ਕੋਈ ਨਵੀਂ ਤਾਜ਼ੀ-
ਨਵੀਂ ਤਾਜੀ ਬੱਚੇ ਬਸ ਬੇਟਾ ਮੇਰਾ ਉਹ ਬਸ ਹੁਣ ਆਣਾ ਸੀ। ਹੁਣ ਉਹਨੂੰ ਬਸ ਥੋੜਾ ਕੰਮ ਜਿਹਾ ਪੈ ਗਿਆ। ਉਹਦੀ ਹੁਣ ਸਲਾਹ ਕੈਂਸਲ ਹੋਈ ਜਾਂਦੀ ਪਈ ਏ।
ਅੱਛਾ-ਅੱਛਾ।
ਜਾਂ ਵੀ ਦੋਨੋ ਭੈਣ-ਭਰਾ ਇਕੱਠੇ ਬਹਿ ਖਲੋ ਜਾਣਗੇ। ਸਲਾਹ ਕੈਂਸਲ ਹੋ ਰਹੀ ਹੈ ਦੇਖੋ ਹਾਂਜੀ-ਹਾਂਜੀ। ਜੇ ਮੇਰਾ ਬੇਟਾ ਬਾਹਰ ਜੋਬ ਹੈਂ ਕਰ ਤੇ ਮੈਂ ਤੇ ਕਿਹਾ ਸੀ- ਤੇ ਕਹਿੰਦੇ ਮੰਮੀ ਛੁੱਟੀ ਨੀ ਮਿਲਦੀ ਤੇ ਔਖਾ ਹੋ ਜਾਂਦਾ।
ਹਾਂ ਚਲੋ ਕੋਈ ਨੀ ਦੇਖ-
ਸਾਰਾ ਕੁਛ ਹੈ ਜਿਸ ਤਰ੍ਹਾਂ ਉਹਦੀ ਸੈਟਿੰਗ ਬਣਦੀ ਆ ਫੇਰ ਹੀ। ਵੀ ਦੇ ਕੇ ਕਰਨੀ।
ਹਾਂਜੀ-ਹਾਂਜੀ।
ਹਾਂ ਉਹ ਤੁਹਾਡੇ ਬੱਚੇ ਕੀ ਕਰਦੇ ਐ?
ਹਾਂ, ਬਸ ਬਸ ਹੁਣ ਦੇਖ ਟੀਵੀ ਦੇਖਦਾ ਪਿਆ ਐ ਗੁੜੀਆਂ ਸੌਂਦੀ ਪਈ ਮੇਰੇ ਝੋਲੀ ਵਿੱਚ।
ਅੱਛਾ-ਅੱਛਾ, ਪੋਤਾ ਪੋਤੀ ਹੋਣਗੇ।
ਹਾਂਜੀ ਉਹ ਛੋਟੀ ਤੇ ਮੇਰੀ ਇੱਕ ਛੋਟੀ ਪੋਤਰੀ ਹੋਰ ਉਹ ਗਈ ਦੀ ਆਪਣੇ ਨਾਨੀ ਘਰ ਗਈ ਸੀ ।ਇਹ ਵੱਡੇ ਵਾਲੀ ਦੇ ਬੱਚੇ ਆ ਹਾਂ।
ਤੇ ਵੱਡੀ ਆਲੀ ਦੇ ਕਿੰਨੇ ਬੱਚੇ ਐ?
ਇਹਨਾਂ ਦੇ ਦੋ ਈ ਏ ਕੁੜੀ-ਮੁੰਡਾ। ਹਾਂ ਗੁੜੀਆਂ ਮੇਰੀ ਝੋਲੀ ਚ ਪਈਦੀ ਨਾ ਉਹ ਨਾ ਉਹਦਾ ਨਾਮ- ਨਾ ਤੇ ਨਾ ਕੁੜੀਆਂ ਦਾ ਉਹ ਨਾਲ ਬਣ ਜਾਂਦੀ ਪਈ ਨਾ- ਉਹ ਛੋਟੀ ਬਣਦੀ ਏ। ਲੇਟੀ ਦੀ ਨੀਂਦਰ ਆਈ ਦੀ ਤੇ ਉਹ ਭਰਾ ਨੀ ਸੌਣ ਦਿੰਦਾ ਪਿਆ। ਉਹ ਪੰਗੇ ਲਈ ਜਾਂਦਾ ਨਾ ਤੇ ਉਹ ਰੋਂਦੀ ਆ ਫੇਿਰ ਮੈਂ ਕਿਹਾ ਤੂੰ ਮੇਰੇ ਕੋਲ ਆ ਜਾ। ਹੁਣ ਮੈਂ ਕਿਹਾ ਬੋਲੀ ਨਾ ਬਿਲਕੁਲ ਸੌ ਜਾ ਚੁੱਪ ਕਰ ਕੇ-
ਅੱਛਾ।
ਲੇਟ ਗਈ ਨਾ ਹੁਣ ਮੇਰੇ ਕੋਲ ਈ।
ਹਾਂਜੀ-ਹਾਂਜੀ ਤੇ ਤੁਹਾਡੀ ਨੂੰਹ ਕੀ ਕਰਦੀ ਹੁੰਦੀ ਘਰੇ ਹੀ ਹੁੰਦੇ ਆ ਜਾਂ ਕੋਈ ਜੋਬ ਜੂਬ ਕਰ
ਹੋਰ ਕੀ ਰੋਟੀ ਪਾਣੀ ਨੂੰ ਨੀ ਟੈਮ ਮਿਲਦਾ ਕੁਛ ਬੱਚੇ ਘਰ ਬੜਾ ਦਿਮਾਗ- ਖਾਂਦੇ ਆ ਹੋਰ ਸ਼ੁਕਰ ਹੋਏਗਾ ਸਕੂਲ ਖੁਲਣਗੇ।
ਸ਼ ਸ਼ੁਕਰ ਹਲੇ ਇੱਕ ਮਹੀਨਾ ਪਿਆ, ਸ਼ੁਕਰ ਤੁਸੀਂ ਨਾ ਮਨੋ।
ਜਦੋਂ ਖੁੱਲਣਗੇ। ਆਹ ਹਜੇ ਤੇ ਮਸਾ ਦਸ ਦਿਨ ਹੋਇ ਆ ਮਹੀਨੇ ਦੇ-
ਹਾਂ ਵੀ ਤੁਹਾਡੀ ਨੂੰਹ ਰੋਟੀ-ਪਾਣੀ ਤੇ ਵਧੀਆ ਬਣਾਂਦੀ ਹੋਊਗੀ ਨਾ
ਹਾਂਜੀ, ਬਣਾ ਲੈਂਦੇ ਸਭ ਕੁਛ ਬਣਾ ਲੈਂਦੇ ਆਪੇ ਹੀ।
ਵਧੀਆ ਬਣਾ ਲੈਂਦੀ ਹੋਣੀ ਏ। ਨਹੀਂ ਤੁਸੀਂ ਬਣਾਂਦੇ ਹੋ ਜਾਂ ਨੂੰਹ ਬਣਾਂਦੀ ਐ।
ਨਹੀਂ ਮੈਂ ਤੇ ਕਿਸੇ ਦਾ ਨਾ ਉਹ ਬਸ ਫੋਨ ਫਾਨ ਕਿਸੇ ਦਾ ਆਜੇ। ਜਾਂ ਬੱਚੇ ਨਾਲ ਕੁਛ ਕਰਨ ਦੇ ਫੇਰ ਮੈਂ ਕਿਸੇ ਟਾਈਮ ਲਾ ਦੇਣਾ ਤੜਕਾ-ਤੁੜਕਾ ਸਬਜ਼ੀ ਨੂੰ। ਤੇ ਹੁਣ ਵੀ ਅੱਜ ਵੀ ਉਹਨੇ ਆਪੇ ਕੀਤਾ। ਫਿਰ ਥੋੜੇ ਜਿਹੇ ਕੱਪੜੇ ਸੀ ਮੈਂ ਕਿਹਾ ਚੱਲ ਮੈਂ ਕੱਢ ਆਣੀ ਆ ਮਸ਼ੀਨ ਚੋ- ਸਫਾਈਆਂ ਵਾਲੀ ਨੀ ਨਾ ਆ ਰਹੀ ਦੋ ਦਿਨ ਤੋਂ ਸਾਡੀ ਬਿਮਾਰ ਹੋਏ ਦੀ ਏ ਬਹੁ ਬੁਖਾਰ ਚੜਾ ਦਾ ਸੂ ਉਹ ਫਿਰ ਪਹਿਲੇ ਸਫਾਈਆਂ ਦਾ ਵੀ ਇੰਨਾ ਪਹਿਲਾ ਹਾਂ ਸਫਾਈਆਂ
ਹਾਂਜ
ਰੋਟੀ ਪਾਣੀ ਉਧਰੋਂ ਕੱਪੜੇ ਉੱਧਰੋਂ ਬੱਚੇ
ਬੱਚੇ ਕੁਝ ਬੱਚੇ ਕੰਮ ਜਿਆਦਾ ਵਧੀਆ ਰਹਿੰਦਾ ਨਾ ਆਪਨਾ।
ਹਾਂ ਇਹ ਫੇਰ ਉਹ ਲੇਟ ਸਵੇਰ ਉੱਠਦੇ ਆ ਦੁੱਧ ਪੀਂਦੇ ਆ ਫਿਰ ਨਾਸ਼ਤਾ ਖਾਂਦੇ ਆ। ਫਿਰ ਦੁਪਹਿਰ ਦੀ ਰੋਟੀ ਨੂੰ ਢਾਈ ਦੋ ਢਾਈ ਵੱਜ ਜਾਂਦੇ ਆ, ਅੱਜ ਤਾਹੀਂ ਨਾਸ਼ਤਾ ਕਹਿੰਦੇ ਸੀ ਕੋਈ ਲੇਟ ਉੱਠੇ ਆ ਨਾ ਤੇ ਆਲੂ ਉਬਾਲੇ ਸੀ ਰੋਟੀ ਫਿਰ ਉਹਨਾਂ ਨੇ ਇਹਨੇ ਇੱਕ ਓਈ ਚਾਟ ਬਣਾ ਕੇ ਦੇ ਦਿੱੱਤੇ ਆਲੂ ਦੀ। ਫਿਰ ਦੁੱਧ ਪਿਆਇਆ ਹਾਂ। ਹੋਰ ਫੇਰ ਹੁਣ ਰੋਟੀ ਬਨਾ ਤੀ ਬਾਦ
ਹਾਂਜੀ ਚਲੋ ਕੋਈ ਨੀ ਉਹ ਮੇਰਾ ਬੇਟਾ ਗੁੜੀ ਆਵਾਜ਼ ਮਾਰੀ ਮੈਂ ਤੁਹਾਡੇ ਨਾਲ ਬਾਦ ਗੱਲ ਕਰਦੀ ਆ ਠੀਕ ਹੈ ਜੀ ਠੀਕ ਹੈ ਸਸ ਸ੍ਰੀ ਕਾਲ।